ਉਹ
ਹੈਲੋ
ਹਾਂਜੀ
ਹਾਂਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਏ
ਵਧੀਆ ਜੀ ਤੁਸੀਂ ਸੁਣਾਓ
ਵਧੀਆ ਜੀ ਵਧੀਆ ਹੋਰ ਕੀ ਕਰਦੇ
ਬਸ ਜੀ ਰਾਤ ਦੀ ਰੋਟੀ ਦੀ ਤਿਆਰੀ
ਰਾਤ ਦੀ ਰੋਟੀ ਚ ਕੀ ਬਣਾਉਣ ਲੱਗੇ ਓ।
ਅੱਜ ਦਾਲ ਵੀ ਬਣ ਰੀ ਐ ਨੋਨ ਵੈਜ ਵੀ ਬਣ ਰਿਹਾ ਆ ਦੋ ਡਿਸ਼ਿਜ਼ ਬਣਦੀਆਂ
ਅੱਛਾ ਤੇ ਤੁਸੀਂ ਦਾਲ ਕਿੱਦਾਂ ਬਣਾਉਂਦੇ ਹੋ
ਦਾਲ ਬਸ ਅਸੀਂ ਟਮਾਟਰ ਪਿਆਜ਼ ਸਾਰਾ ਪਹਿਲੇ ਤੜਕਾ ਲਗਾ ਕੇ ਫਿਰ ਬਣਾਈ ਦੀ ਐ।
ਔਰ ਨੋਨ ਵੈੱਜ ਕਿੱਦਾਂ ਬਣਾਉਂਦੇ ਓ।
ਨੋਨ ਵੈੱਜ ਤਾਂ ਸਾਡੇ ਘਰ ਨਾ ਜੈਂਂਟਸ ਹੀ ਬਣਾਉਂਦੇ ਨੇ ਲੇਡੀਜ਼ ਨਹੀਂ ਬਣਾਉਂਦੇ
ਅੱਛਾ। ਅੱਛਾ।
ਹਾਂਜੀ ਹਾਂਜੀ ਹੋਰ ਤੁਸੀਂ ਦੱਸੋ ਕੀ ਕਰ ਰੇ।
ਵਧੀਆ ਜੀ ਵਧੀਆ ਅਸੀਂ ਤੇ ਬਣਾਉਂਦੇ ਹਾਂ ਜਿੱਦਾਂ ਕਿ। ਉਹ ਬਣਾ ਰਾਜਮਾਂ ਬਣਾਉਂਦੇ ਆ ਨਾ ਨੋਨ ਵੈੱਜ ਤਾਂ ਸਾਡੇ ਕੋਈ ਖਾਂਦਾ ਨਹੀਂ ਹੈਗਾ ਸਾਡੇ ਦੀਪ ਬਾਬਾ ਦੀਪ ਸਿੰਘ ਜੀ ਦੀ ਜੋਤ ਜਗਦੀ ਆ ਨਾ ਅਪ। ਹਾਂਜੀ ਖਾਂਦੇ ਨੀ ਹੈਗੇ। ਤੇ ਦਾਲ ਦਾ ਰਾਜਮਾਂ ਤਾਂ ਐਏਂ ਹੀ ਸੀਗਾ ਕਿ ਜਿੱਦਾਂ ਆਪਾਂ ਨਾ। ਪਹਿਲਾਂ ਆਪਾਂ ਉਹਨੂੰ ਬੋਆਇਲਡ ਕਰ ਲੈਂਦੇ ਹਾਂ ਬੋਇਲ ਕਰਨ ਤੋਂ ਬਾਅਦ। ਜਦੋਂ ਅੱਧੇ ਕੱਚੇ ਪੱਕੇ ਰਹਿ ਜਾਂਦੇ ਨੇ ਨਾ। ਉਸ ਤੋਂ ਬਾਅਦ ਤੜਕਾ ਪਾ ਕੇ ਫੇਰ ਉਹਨੂੰ ਪੂਰਾ ਪਕਾਈ ਦਾ।
ਅੱਛਾ ਫਿਰ ਸੀਟੀਆਂ ਮਰਵਾਂਉਂਦੇ ਹੋ।
ਹਾਂਜੀ, ਹਾਂਜੀ ਫੇਰ ਸੀਟੀਆਂ ਮਰਵਾਉਂਦੇ ਹਾਂ ਫੇਰ ਉਹ ਜ਼ਿਆਦਾ ਅੱਛਾ ਬਣਦਾ।
ਅੱਛਾ। ਅੱਛਾ।
ਇਸ ਤਰ੍ਹਾਂ ਹੀ ਜੇ ਕੜਾਹੀ ਪਨੀਰ ਬਣਾਉਣਾ ਯਾਂ ਸ਼ਾਹੀ ਪਨੀਰ ਬਣਾਉਣਾ ਉਸਦੇ ਲਈ ਵੀ ਆਪਾਂ ਮਤਲਬ। ਕਰਦੇ ਪਹਿਲਾਂ ਗ੍ਰਰੇਵੀ ਨੂੰ ਕੱਚਾ ਅੱਧਾ ਕੱਚਾ ਕਬ ਬਣਾ ਲੈਂਦੇ ਨਾ ਮਸਾਲੇ ਨੂੰ ਜਿੱਦਾਂ ਟਮਾਟਰ ਹੋ ਗਏ ਪਿਆਜ ਹੋ ਗਏ ਫੇਰ ਉਸ ਤੋਂ ਬਾਅਦ। ਬਾਦ ਨੂੰ ਕੱਚਾ ਪੱਕੇ ਨੂੰ ਫਿਰ ਆਪਾਂ ਮਿਕਸੀ ਵਿੱਚ ਗ੍ਰੈਂਡ ਕਰ ਲੈਂਨੇ ਹਾਂ।
ਠੀਕ ਹੈ।
ਹਾਂਜੀ, ਹਾਂਜੀ ਉਸ ਤੋਂ ਬਾਅਦ ਕਰੀਮ ਕਰੂਮ ਪਾ ਕੇ ਆਪਣਾ ਬਣਾ ਲਓ।
ਹਾਂਜੀ, ਹਾਂਜੀ, ਬਸ ਜੀ। ਹੋਰ ਛੁੱਟੀਆਂ 'ਚ ਕਿੱਥੇ ਗਏ ਘੁੰਮਣ?
ਛੁੱਟੀਆਂ ਚ ਆਪਾਂ ਗਏ ਸੀਗੇ ਆਪਣੇ ਪੇਕੇ ਗਏ ਸੀਗੇ ਰਹਿਣ। ਉੱਥੇ ਆਏ ਹੋਏ ਸੀਗੀ ਬੱਚੇ ਬੁਚੇ ਬਾਹਲਾ ਰੋਲਾ ਜੇਹਾ ਪਾਈ ਜਾਂਦੇ ਨੇ।
ਅੱਛਾ, ਹੋਰ ਕਿਤੇ ਹਿੱਲੀ ਏਰੀਏ ਨਹੀਂ ਗਏ।
ਹਾਂਜੀ।
ਕਿਸੇ ਹਿਲ ਸਟੇਸ਼ਨ 'ਤੇ ਨਹੀਂ ਗਏ?
ਨਹੀਂ ਜੀ ਨਹੀਂ ਹਿਲ ਸਟੇਸ਼ਨ ਦਾ ਤਾਂ ਟਾਈਮ ਜਿਹਾ ਨਹੀਂ ਲੱਗਿਆ। ਪਹਿਲਾਂ ਤਾਂ ਆਏ ਸੀ ਕੇ ਓਧਰ ਛੁੱਟੀਆਂ ਹੀ ਜਿਹੜੀਆਂ ਘੱਟ ਰਹਿ ਗਈਆਂ ਤਾਂ ਆਪਾਂ ਆਏ। ਜਗਾਦਰੀ 'ਚ ਹਮ ਹਾਂਜੀ-ਹਾਂਜੀ ਹੋਰ ਸੁਣਾਓ ਜੀ?
ਬਸ ਜੀ ਬਸ ਸਾਡੇ ਵੀ ਹੁਣੇ। ਹਾਂਜੀ ਹੁਣੇ ਸਾਡੀਆਂ ਵੀ ਛੁੱਟੀਆਂ ਬੱਚੇ ਆਏ ਨੇ ਵਾਪਿਸ ਅਸੀਂ। ਅੱਗੇ ਵੈਸ਼ਨੋ ਮਾਤਾ ਬੱਚਿਆਂ ਨੂੰ ਘੁੰਮਾਉਣ ਚਲੇ ਗਏ ਸੀ।
ਅੱਛਾ-ਅੱਛਾ ਤੇ ਉਹ ਵੈਸ਼ਨੋ ਦੇਵੀ ਗਏ ਸੀਗੇ ਜੀ?
ਹਾਂਜੀ ਜੀ ਵੈਸ਼ਨੋ ਮਾਤਾ।
ਕਿੱਦਾਂ ਦਾ ਉਹ ਆਪਾਂ ਤਾਂ ਦੇਖਿਆ ਆਪ ਨਹੀਂ ਗਾ ਅੱਜ ਤੱਕ।
ਅੱਛਾ ਅੱਛਾ ਨਹੀਂ ਨਹੀਂ ਉਹ ਵੀ ਚੜਾਈ ਹੈਗੀ ਹੈ। ਤੇਰ੍ਹਾਂ ਕਿਲੋਮੀਟਰ ਦੀ ਚੜ੍ਹਾਈ ਹੈ।
ਅੱਛਾ ਅੱਛਾ ਖਾਸਾ ਦੂਰ ਹੈ ਹਾ।
ਹਾਂਜੀ, ਹਾਂਜੀ। ਤੇਰਾਂ ਕਿਲੋਮੀਟਰ ਚੜ੍ਹਾਈ ਚੜ੍ਹ ਕੇ ਜਾਣੇ ਪੈਂਦਾ ਫਿਰ ਅੱਗੇ ਮਾਤਾ ਦਾ ਦਰਬਾਰ ਹੈ ਫਿਰ ਉੱਥੇ ਮੱਥਾ ਟੇਕੋ।
ਹ।
ਚੜਾਈ ਥੋੜ੍ਹੀ ਟੱਫ ਹੋ ਜਾਂਦੀ ਹੈ ਜਾਂਦੇ-ਜਾਂਦੇ ਪਰ ਵਾਪਸੀ ਤੇ ਜਦੋਂ। ਉਤਰਾਈ ਕਰਨੀ ਹੋਵੇ ਉਹ ਈਜ਼ੀਲੀ ਹੋ ਜਾਂਦੀ ਹੈ ਥੋੜ੍ਹੀ।
ਹਾਂਜੀ ਸੋਚਦੇ ਹਾਂ ਆਪਾਂ ਵੀ ਇਸ ਵਾਰ ਹੋ ਕੇ ਆਈਏ ਅਸੀਂ ਨਾ ਬਹੁਤ ਸੁਣਿਆ ਕਈ ਲੋਕੀ। ਕਹਿੰਦੇ ਨੇ ਕਿ ਉੱਥੇ ਨਾ ਵੈਸ਼ਨੋ ਦਰਬਾਰ ਅੱਛੀ ਜਗ੍ਹਾ ਹੈ ਮਤਲਬ ਬਹੁਤ ਵਧੀਆ ਪਹਾੜੀ ਇਲਾਕਾ ਹੈ। ਪਰ ਆਪਾਂ ਅੱਜ ਤੱਕ ਗਏ ਨੀ ਗਏ ਉਧਰਲੇ ਪਾਸੇ ਨਾ ਜੀ।
ਬਸ ਆਪਣੀ ਆਪਣੀ ਮਾਨਤਾ ਹੈ ਜਿਹੜਾ ਸੱਚੇ ਦਿਲ ਨਾ ਜਾਏ ਕਈਆਂ ਨੂੰ ਦਰਸ਼ਨ ਵੀ ਹੁੰਦੇ ਨੇ ਮਾਤਾ। ਮਾਤਾ ਰਾਨੀ ਦੇ।
ਰਿਐਲਟੀ ਵਿੱਚ ਹੁੰਦੇ ਨੇ?
ਹਾਂਜੀ, ਹਾਂਜੀ ਰਿਐਲਟੀ ਵਿੱਚ।
ਅੱਛਾ।
ਹਾਂਜੀ, ਕਈਆਂ ਨੇ ਦਰਸ਼ਨ ਵੀ ਕੀਤੇ ਨੇ ਕਈਆਂ ਨੂੰ। ਪਹਾੜਾਂ ਵਿੱਚ ਮਾਤਾ ਰਾਣੀ ਸ਼ੇਰ ਦੇ ਉੱਤੇ ਬੈਠੀ ਹੋਈ ਨਜ਼ਰ ਆਉਂਦੀ ਏ। ਹਾਂਜੀ, ਹਾਂਜੀ ਹਾਂਜੀ।
ਅੱਛਾ, ਅੱਛਾ ਤੇ ਆਪਾਂ ਪਹਿਲਾਂ ਤਾਂ ਗਏ ਸੀਗੇ ਉੱਧਰ। ਇੱਕ ਔ ਗੁਰਦੁਆਰਾ ਸਾਬ ਆ ਨਾ ਇਧਰ ਕੀ ਕੈਂਦੇ ਏਨੂੰ ਨਾਡਾ ਸਾਬ
ਅੱਛਾ-ਅੱਛਾ।
ਨਾਡਾ ਸਾਹਿਬ ਵੀ ਬਹੁਤ ਵਧੀਆ ਗੁਰਦੁਆਰਾ ਜੀ।
ਅੱਛਾ, ਓਦਾ ਕੀ ਇਤਿਹਾਸ ਐ? ਓਦਾ ਕੀ ਇਤਿਹਾਸ ਐ?
ਆਪਾਂ ਬ ਬਸ ਮੱਥਾ ਟੇਕ ਕੇ ਆਏ ਸੀਗੇ ਜੀ ਮ ਇਤਿਹਾਸ ਤਾਂ ਆਪਾਂ ਪੜ੍ਹਿਆ ਨੀ ਗਾ। ਆਪਾਂ ਉਂ ਦੇਖ ਕੇ ਆ ਗਏ ਗੁਰਦੁਆਰਾ‌। ਹਾਂਜੀ-ਹਾਂਜੀ। ਬਹੁਤ ਵਧੀਆ ਗੁਰਦੁਆਰਾ ਸਾਹਿਬ ਨੇ ਓਥੇ ਹੋਰ ਵੀ ਹੇਗੇ ਇੱਕ ਬਾਬਾ ਹਰਿਕ੍ਰਿਸ਼ਨ ਰਾਏ ਜੀ ਦਾ ਬਹੁਤ ਵਧੀਆ ਗੁਰਦੁਆਰਾ। ਚੰਡੀਗੜ੍ਹ ਚ ਵੀ ਬਹੁਤ ਅੱਛੇ ਗੁਰਦੁਆਰਾ ਜੀ ਹਾਂਜੀ।
ਹਾਂਜੀ, ਨਈ ਪੰਜੋਖੜਾ ਸਾਹਿਬ ਦਾ ਤੇ ਬੜਾ ਸੁਣਿਆ ਹੋਇਆ ਅੰਬਾਲੇ।
ਇੱਕ ਗੁਰਦੁਆਰਾ ਉੱਥੇ ਐਹੋ ਜਾ ਜੀ ਅੰਬਾਲੇ ਵਿੱਚ ਮਲਬ ਕਿ ਬੱਚੇ ਜੇੜੇ ਨਈ ਬੋਲ ਪਾਦੇ ਨਾ ਤੇ ਉੱਥੇ ਆ ਕੇ ਹਾਂਜੀ ਮੱਥਾ ਟੇਕਦੇ ਨੇ। ਤੇ ਓ, ਪੰਜੋਕੜਾ ਸਾਹਿਬ ਜੀ ਹਾਂਜੀ-ਹਾਂਜੀ ਤੇ ਉੱਥੇ ਮਤਲਬ ਆਪਨਾ, ਸਨਾਨ ਕਰੋ ਹੋਰ ਬੱਚੇ ਦੀ ਵਾਜ਼ ਆ ਜਾਂਦੀ ਕੈਂਦੇ ਓਥੇ।
ਕੈਦੇ ਨੇ ਗੁਰੂ ਹਰਿਕ੍ਰਿਸ਼ਨ ਜੀ ਦਾ ਬੜਾ ਉੱਥੇ ਵਰ ਹੈਗਾ ਗੂੰਗੇ ਬੋਲਣ ਲਾ ਦਿੰਦੇ ਨੇ ਹਾਂਜੀ-ਹਾਂਜੀ।
ਹਾਂਜੀ।
ਕਈ ਐਸੇ ਇਤਿਹਾਸਿਕ ਗੁਰਦੁਆਰੇ ਨੇ ਪੰਜਾਬ ਵਿੱਚ ਵੀ
ਹਾਂਜੀ, ਬਹੁਤ ਵਧੀਆ ਵਧੀਆ ਮੈਂ ਤਾਂ ਪੰਜੋਕੜਾ ਸਾਹਿਬ ਜੀ ਪੈਲੀ ਵਾਰ ਦੇਖਿਆ ਸੀ।
ਅੱਛਾ ਜੀ।
ਪੈਲੀ ਵਾਰ ਦੇਖਿਆ ਮੈਂ ਕਦੀ ਗਈ ਨੀ, ਪੈਲੀ ਵਾਰ ਗਈ ਸੀ, ਓ ਵੀ ਬ ਚੇ ਜਿੱਦ ਕਰਨ ਲੱਗ ਗਏ ਆਪਾਂ ਆਏ ਆਂ ਚਲੋ ਸਾਨੂੰ ਘੁਮਾ ਕੇ ਲਿਆਓ।
ਹਾਂਜੀ ਓ ਤੋ ਦੇਖੋ ਬੱਚਿਆਂ ਨੇ ਤਾਂ ਕੈਂਣਾ ਈ ਐ ਕਿਤੇ ਨਾ ਕਿਤੇ ਛੁੱਟੀਆਂ ਵਿੱਚ ਘੁੰਮਣ ਵਾਸਤੇ ਤਾਂ।
ਹਾਂਜੀ-ਹਾਂਜੀ।
ਜਾਂ ਬੰਦਾ ਹਿਲ ਸਟੇਸ਼ਨ ਵਗੈਰਾ ਚ ਚਲੇ ਜਾਂਦੈ ਜਾਂ ਹਿਸਟੋਰੀਕਲ ਚ ਚਲੇ ਜਾਂਦੈ।
ਹਾਂਜੀ-ਹਾਂਜੀ ਬਿਲਕੁਲ ਜੀ-ਬਿਲਕੁਲ ਜੀ। ਤੁਸੀਂ ਵੀ ਗਏ ਸੀਗੇ ਹਿਲ ਸਟੇਸ਼ਨ ਹੋਰ ਕਿਤੇ?
ਬਸ ਅਸੀਂ ਤਾਂ ਜਿਵੇਂ ਵੈਸ਼ਨੋ ਮਾਤਾ ਈ ਬੱਸ ਓਥੇ ਹੀ ਹੋ ਕੇ ਆਏ।
ਹਾਂ ਵੈਸ਼ਨੋ ਦੁਆਰ ਵੀ ਬੌਤ ਵਧੀਆ ਜਗਾ ਜੀ। ਬ ਕਾਫੀ ਲੋਕੀ ਗੱਲਾਂ ਕਰਦੇ ਨੇ ਲੇਕਿ ਆਪਾਂ ਅੱਜ ਤੱਕ ਗਏ ਨਈ। ਨਾ ਆਪਾਂ ਜੰਮੂ ਦੇਖਿਆ, ਨਾ ਆਪਾਂ ਕੋਈ ਹੋਰ ਚੀਜ਼ ਦੇਖੀ ਏ ਜੀ।
ਅੱਛਾ-ਅੱਛਾ, ਅਸੀਂ ਵੈਸ਼ਨੋ ਮਾਤਾ ਗਏ ਸੀ ਸੈਟਰਡੇ ਤੇ ਉਦੋਂ ਓਥੇ ਅੱਸੀ ਹਜ਼ਾਰ ਬੰਦਾ ਦਰਸ਼ਨ ਕਰ ਨ ਵਾਸਤੇ ਉੱਪਰ ਗਿਆ ਹੋਇਆ ਸੀ ਭਵਨ ਤੇ, ਹਾਂਜੀ।
ਅੱਛਾ-ਅੱਛਾ, ਬੌਤ ਵਧੀਆ ਫੇਰ ਤਾਂ।
ਲੋਕਾਂ ਨੂੰ ਮਾਨਤਾ ਐ ਏਨੀ ਲੋਕਾਂ ਨੂੰ ਮਾਨਤਾ ਨਾ
ਅੱਛਾ ਅਸੀਂ ਵੀ ਹੁਣ ਸੋਚਦੇ ਆ ਕਿ ਆਪਾਂ ਹੋ ਕੇ ਆਈਏ।
ਹਾਂਜੀ-ਹਾਂਜੀ ਜ਼ਰੂਰ ਇੱਕ ਵਾਰ ਤਾਂ ਸਭ ਨੂੰ ਜਾਣਾ ਈ ਚਾਈਦੈ।
ਹਾਂਜੀ-ਹਾਂਜੀ। ਚਲੋ, ਅੱਛਾ ਜੀ ਸਸਰੀ ਕਾਲ ਜੀ ਆਪਾਂ ਫੇਰ ਕਰਦੇ ਹਾ ਆ ਜੀ। ਧਾਨੂੰ ਹਨਾ, ਠੀਕ ਐ ਜੀ ਠੀਕ ਐ ਜੀ ਓਕੇ।
ਹੈਲੋ।